ਸਤਿ ਸ੍ਰੀ ਅਕਾਲ ਜੀ।
ਹਾਂਜੀ ਕਿਸ ਤਰ੍ਹਾਂ ਯਾਦ ਕੀਤਾ ਜੀ।
ਬਸ ਜੀ ਬਸ ਬੈਠੇ ਸੀ ਮੈਂ ਕਿਹਾ ਫੋਨ ਹੀ ਲਗਾ ਲਈਏ
ਅੱਛਾ ਚਲੋ ਠੀਕ ਹੈ
ਹੋਰ ਫੀ ਸੀ ਤੁਸੀਂ ਕੰਮ ਤੇ ਨਹੀਂੀ ਕਰ ਰਹੇ ਸੀ ਕੋਈ
ਨਹੀਂ ਮੈਂ ਕੰਮ ਨੀ ਕਰ ਰਹੀ ਸੀ ਦੁੱਧ ਰੱਖਿਆ ਸੀ ਹੁਨੇ ਬੰਦ ਕਰਕੇ ਆਈ ਹਾਂ ਮੈਂ ਕਿਹਾ ਚੱਲ ਥੋੜੇ ਦੇਰ ਸੋ ਹੀ ਜਾਈਏ ਤੇ ਤੁਹਾਡਾ ਫੋਨ ਆ ਗਿਆ ਮੈਂ ਕਿਹਾ ਚਲੋ ਗੱਲਾਂ ਹੀ ਕਰ ਲਈਏ ਬਾਲ ਬ ਬੱਚੇ ਨੀ ਇਹ ਨਾ ਘਰ ਟਾਈਮ ਨਹੀ ਪਾਸ ਹੁੰਦਾ।
ਅੱਛਾ
ਹਾਂ
ਚਲੋ ਵਧੀਆ।
ਸਵੇਰੇ ਉੱਠਣੇ ਆਾਂ ਕੱਪੜੇ ਧੋ ਲੈਂਦੇ ਹਾਂ ਨਾ ਧੋ ਲੈਂਦੇ ਹਾਂ ਪਾਠ ਕਰ ਲੈਂਦੇ ਹਾਂ ਬਾਈ ਤਾਂ ਇਸ ਹੋ ਗਏ ਕਦੀ ਜਾਣਗੇ ਕਈ ਸੋ ਗਏ ਜਾਗੇ
ਅੱਛਾ
ਹਾਂ ਤਰ ਸੁਣਾਓ।
ਆ ਹੋਰ
ਬਸ ਬੋਲੋ ਕੀ ਕਹਿਣਾ ਸੀ ਤੁਸੀਂ
ਠੀਕ ਨੇ ਰੋਜ਼ਜੀ ਗੋਲਡੀ ਸਾਰੇ।
ਹਾਂਜੀ ਰੋਜ਼ ਗੋਲਡੀ ਸਭ ਠੀਕ ਨੇ ਉਹ ਵੀ ਅੱਜ ਕੱਲ੍ਹ ਵੀ। ਨੇ ਅੱਜ ਕੀ ਰੋ ਰੋਜ਼ੀ ਆਏ ਨੀ ਨਾ। ਉਹ ਮੇਰੇ ਤਰਲੇ ਪਾਉਂਦੇ ਨਾਨੀ ਇਸ ਵਾਰ ਤੁਸੀਂ ਆਉਣਾ।
ਅੱਛਾ ਅੱਛਾ ਜੀ।
ਹਾਂ ਰਾਤੀ ਵੀ ਫੋਨ ਆਇਆ ਸੀ ਉਹ ਫਲਾਈਟ ਦੀ ਟਿਕਟਾਂ ਬਹੁਤ ਮਹਿੰਗੀਆਂ ਨੇ।
ਅੱਛਾ
ਵੈਸੇ ਸੁਨੀਤ ਮੈਨੂੰ ਤੂੰ ਟ੍ਰੇਨ ਤੇ ਹੀ ਪਾ ਦੇ ਟ੍ਰੇਨ ਤੇ ਦੋ ਦਿਨ ਦੋ ਰਾਤਾਂ ਲੱਗਦੀਆਂ ਨੇ।
ਅੱਛਾ
ਹਾਂ ਜ਼ਿਆਦਾ ਟਾਈਮ ਲੱਗਦਾ ਨਾ ਇੱਕ ਦਿਨ ਲੱਗੇ ਤਾਂ ਬੰਦਾ ਚਲਾ ਜਾਏ।
ਅੱਛਾ
ਟ੍ਰੇਨ ਚ ਦੋ ਰਾਤਾਂ ਆਉਂਦੀਆਂ ਨੇ ਤੇ ਦੋ ਦਿਨ ਆਉਂਦੇ।
ਬਸ ਵਧੀਆ ਹੋਰ ਮੈਂ ਪੁੱਛਣਾ ਸੀ ਕਮੇਟੀ ਪਾਉਣੀ ਹੈ ਤੁਸੀਂ?
ਕਿੰਨੇ ਦੀ ਪੈ ਰਹੀ ਹੈ।
ਸੱਠ ਹਜ਼ਾਰ ਵਾਲੀ ਹੈ।
ਅੱਛਾ
ਹਾਂ ਤਿੰਨ ਹਜ਼ਾਰ ਰੁਪਇਆ।
ਅੱਛਾ
ਤਿੰਨ ਹਜ਼ਾਰ ਹਾਂ ਤੁਹਾਨੂੰ ਪੁਛ ਬਾਰਾਂ ਮੈਂਬਰ ਤੇ। ਤੇ ਹੋ ਗਏ ਨੇ।
ਅੱਛਾ ਮਤਲਬ ਤੁਸੀਂ ਕਿਟੀ ਕਿੰਨੇ ਕਰਨੇ ਜੇ ਹੈਲੋ ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ
ਹਾਂਜੀ
ਹੈਲੋ, ਅਵਾਜ਼ ਨਹੀਂ ਆ ਰਹੀ ਤੁਹਾਡੀ। ਭੈਣ ਜੀ ਤੁਹਾਡੀ ਆਵਾਜ਼ ਨੀ ਆ ਰਹੀ। ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਤੁਹਾਡੀ ਭੈਣ ਜੀ। ਹਾਂਜੀ। ਹੈਲੋ ਹੈਲੋ, ਕੀ ਗੱਲ ਨੈੱਟ ਬੰਦ ਹੋ ਗਿਆ ਜੇ। ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਹੈਲੋ ਨਹੀਂ ਹੋਣ ਬੋਲ ਕੌਣ ਬੋਲੋ ਭੈਣ ਜੀ ਨਹੀਂ ਨਾ ਆਵਾਜ਼ ਨਹੀਂ ਆ ਰਹੀ ਤੁਹਾਡੀ। ਹੈਲੋ ਹੈਲੋ ਆ ਹੀ ਨਹੀਂ ਰਹੀ ਬਿਲਕੁਲ ਵੀ ਨਹੀਂ ਆ ਰਹੀ ਸਮਝ ਨਹੀਂਆ ਰਿਹਾ ਕਿਉਂ ਨੀ ਆਵਾਜ਼ ਆ ਰਹੀ। ਹਾਂਜੀ ਨਹੀਂ ਆਵਾਜ਼ ਆਈ ਨੀ ਰਹੀ। ਹਾਂਜੀ ਹੈਲੋ। ਹੈਲੋ ਹੈਲੋ। ਹਾਂਜੀ ਬੋਲੋ, ਹਾਂ, ਆ ਗਈ ਆ ਗਈ।
ਅੱਛਾ
ਆ ਗਏ ਆਵਾਜ਼ ਬਸ ਠੀਕ ਹੈ। ਤੁਸੀਂ ਸੁਣਾਓ ਹਾਂਜੀ
ਮੇਰੀ ਆ ਰਹੀ ਹੈ।
ਹਾਂਜੀ ਤੁਹਾਡੀ ਆਵਾਜ਼ ਆ ਰਹੀ ਪੂਰੀ
ਹਾਂ ਚਲੋ ਇਹ ਡੋਗੀ ਬਾਹਰ ਨਿਕਲ ਆਇਆ ਸੀ ਬਸ ਇਹਨੂੰ ਫੜਨ ਆਈ ਸ ਤਾਂ ਨੀ ਆਵਾਜ਼ ਆ ਰਹੀ
ਅੱਛਾ
ਹਮ
ਹੋਰ ਬੋਲੋ ਮੈਂ ਵੀ ਬਾਹਰ ਆ ਗਈ ਆ ਮੈਂ ਕਿਹਾ ਪਤਾ ਕੀ ਚੱਕਰ ਹੋ ਗਿਆ।
ਅੱਠ
ਹਾਂ
ਅੱਛਾ
ਹਾਂਜੀ
ਅੱਛਾ ਹੈਲੋ ਆਵਾਜ਼ ਨਾ ਬਸ ਜੀ ਬਸ ਠੀਕ ਠਾਕ
ਹਾਂ
ਵਧੀਆ ਚੱਲ ਅੰਦਰ ਇੱਕ ਜ਼ਰਾ ਜਾ ਗੇਟ ਖੁੱਲਦਾ ਬਾਹਰ
ਆਹ ਉਹ ਤੇ ਫਿਰ ਜਾਨਵਰਾਂ ਦਾ ਹੀ ਹਿਸਾਬ ਹੈਗਾ ਨਾ
ਹ
ਹੁਣ ਬੱਚਾ ਵੀ ਹੋਏਗਾ ਛੋਟਾ ਗੇਟ ਖੁੱਲੇਗਾ ਉਹਨੇ ਵੀ ਦੌੜ ਜਾਣਾ ਬਾਹਰ ਬੱਚੇ ਤੇ ਜਾਨਵਰ ਚ ਹੀ ਫ਼ਰਕ ਹੈ ਨਾ
ਹਾਂਜੀ ਹਾਂਜੀ
ਹੋਰ ਕੀ ਪੁੱਛਣਾ ਕੀ ਸੀ ਤੁਸੀਂ ਮੈਨੂੰ
ਬਸ ਉਹ ਕਿੱਟੀ ਦਾ ਹੀ ਪੁੱਛਦੀ ਸ ਪਾਣੀ ਹੈ।
ਨਹੀਂ ਕਿੱਟੀ ਮੈਂ ਪਾ ਲਾਂਗੀ ਕਿੰਨੇ ਮੈਂਬਰ ਰੱਖੋਗੇ ਬਾਰਾਂ ਪੰਦਰਾਂ ਤੋਂ ਉੱਪਰ ਨਾ ਰੱਖੇ ਿਆ ਜੀ ਜ਼ਿਆਦਾ ਬਹੁਤ ਹੋ ਜਾਂਦੇ ਨੇ ਹੈਲੋ ਹੈਲੋ ਉਸਤੋ ਵੀ ਕਿੱਟੀ ਦਾ ਪੁੱਛਦੇ ਪੁੱਛ ਤੇ ਆਵਾਜ਼ ਬੰਦ ਹੋ ਗਈ ਸੀ ਕਿੰਨੇ ਮੈਂਬਰ ਜੇ
ਮੈਂ ਕਿਹਾ ਪੰਤਾਲੀ ਬਣ ਪੰਦਰਾਂ ਕਰਾਂਗੇ ਤੇ ਫਿਰ ਪੰਤਾਲੀ ਬਣਦਾ ਪੰਤਾਲੀ ਹਜ਼ਾਰ
ਨਹੀਂ ਨਾ ਪੈਸੇ ਵਧਾਲੋ ਨਾ ਪੰਦਰਾਂ ਪਚੱਤਰ ਪੰਦਰਾਂ ਚੌਕੱਸੀ ਪੰਜ ਹਜ਼ਾਰ ਕਰ ਲੋ ਨਾ ਪੰਦਰਾਂ ਪੰਜ ਪਚੱਤਰ ਕਰ ਲੋ ਅੱਛਾ ਜ ਹੈ ਹੈਲੋ
ਕਿਸ
ਬਸ ਇੱਥੇ ਹੀ ਆਵਾਜ਼ ਤੁਹਾਡੀ ਬੰਦ ਹੋ ਜਾਂਦੀ ਹੈ। ਉਸ ਟਾਈਮ ਵੀ ਕਿੱਟੀ ਦੀ ਗੱਲ ਛੇੜੀ ਹੈ। ਬੰਦ ਹੋ ਗਈ ਹੈ।
ਕੱਲ ਇਹ ਯਾਦ ਕਰਕੇ ਸਿੱਧਾ ਭੱਜਾ। ਦਸ ਮੈਂਬਰ ਕਰਕੇ ਪੰਜਾਹ ਹਜ਼ਾਰ ਕਰ ਲੈਂਦੇ ਆਂ।
ਹਾਂ। ਕਿਉਂਕਿ ਜ਼ਿਆਦਾ ਲੰਮੇ ਹੋ ਜਾਂਦੇ ਨਾ ਅੱਗੇ। ਸਾਡੀ ਬੜੀ ਲੰਮੀ ਇੱਕ ਕਮੇਟੀ ਹੈ। ਜਿਹੜੀ ਅਸੀਂ ਸਾਡੀ ਦਸ ਔਰ ਬਾਰਾਂ ਮੈਂਬਰ ਨੇ ਨਾ। ਲੱਖ ਦੀ ਹੱਥ ਲੱਖ ਰੁਪਇਆ ਤੇ ਆਉਂਦਾ ਮਜ਼ਾ ਆਉਂਦਾ ਹੈ। ਉਹ ਵੀ ਅਸੀਂ ਪੰਜ ਹਜ਼ਾਰ ਪਾਈ ਸੀ। ਹੁਣ ਸ਼ੁਰੂ ਕੀਤੀ ਸੀ। ਇੱਕ ਜਗ੍ਹਾ ਉੱਥੇ ਛੇ ਹਜ਼ਾਰ ਰੁਪਏ ਉਹਨਾਂ ਨੇ। ਠੀਕ ਹੀ ਹੈ। ਛੇ ਹਜ਼ਾਰ ਰੁਪਏ ਮਹੀਨਾ ਪੰਦਰਾਂ ਛਿੱਕੇ ਨੱਬੇ ਪੰਜ ਦੀ ਪਾਈ ਸੀ ਕਹਿੰਦੀ ਸੀ ਛੇ ਕਰਲਓ ਤੇ ਕਮ ਸੇ ਕਮ ਲੱਖ ਰੁਪਇਆ ਤੇਿਆਚ ਆਵੇ ਮੈਂ ਕਿਹਾ ਹਾਂ ਇਹ ਵੀ ਗੱਲ ਸਹੀ ਹੈ ਨਹੀਂ ਏ।
ਹੂੰ।
ਹਾਂ ਇਹ ਤੁਹਾਡੀ ਬਾਹਰ ਖਲੋ ਕੇ ਆਵਾਜ਼ ਫੇਰ ਆਉਂਦੀ ਪਈ ਹੈ। ਹੋਰ ਕਿਤੇ ਨਹੀਂ ਆਵਾਜ਼ ਆਉਂਦੀ ਸਾਨੂੰ।
ਅੰਦਰ ਰੇਂਜ।
ਹਾਂ।
ਬਾਹਰ ਆਓ ਤੇ ਫੇਰ ਰੇਂਜ।
ਅੱਛਾ।
ਹਾਂ ਹੋਰ ਬਸ ਜੀ ਬਸ। ਬਸ ਬਣਾਉਦੇ ਹਾਂ ਦੇਖਦੇ ਹਾਂ। ਆਏ ਸਬਜ਼ੀ ਵਾਲਾ ਕੋਈ ਸਬਜ਼ੀ ਲਈਏ ਫਿਰ।
ਅੱਛਾ।
ਹਾਂ ਹਾਂਜੀ ਹਲੇ ਹੁਣ ਤਾਂ ਬ੍ਰੇਕਫਾਸਟ ਕਰਵਾਇਆ ਹੈ।
ਹਾਂ ਛੁੱਟੀਆਂ ਦੇ ਦਿਨਾਂ 'ਚ ਹੀ ਉਹ ਤਾਂ ਗੱਲ ਹੁੰਦੀ ਹੈ। ਨਾ ਤੇ ਐਵੇਂ ਬ੍ਰੇਕਫਾਸਟ ਦਾ ਹੁੰਦਾ ਨਾ। ਲੰਚ ਦਾ ਹੁੰਦਾ ਹੈ ਨਾ।
ਹੂੰ ਇਹ ਤਾਂ ਹੈ ਹੀ। ਬੱਚੇ ਫੋਨ ਨੀ ਛੱਡਦੇ ਨਾ ਫੋਨ ਦੀ ਬੈਟਰੀ ਵੀ ਡਾਊਨ ਹੋ ਗਈ।
ਬਸ ਉਹ ਸਾਰੇ ਪਾਸੇ ਸਾਰਿਆਂ ਦੀ ਮਾਵਾਂ ਹੀ ਜੋ ਪਰੇਸ਼ਾਨ ਨੇ। ਸਭ ਦੀ ਮਾਵਾਂ ਇਹ ਪਰੇਸ਼ਾਨ ਨੇ ਅੱਜ ਕੱਲ ਤੇ। ਜੰਮਦੇ ਬੱਚੇ ਨੂੰ ਤੁਸੀਂ ਦੇਖ ਲਓ ਉਹਨੂੰ ਵੀ ਫੋਨ ਚਾਹੀਦਾ ਹੈ।
ਹਾਂ ਫੋਨ ਦੇਖ ਕੇ ਰੋਟੀ। ਰੋਟੀਆਂ ਖਾਂਦੇ।
ਬਸ ਤੁਸੀਂ ਹੁਣ ਗੱਲ ਕਹੀਏ ਨਾ ਬੈਟਰੀ ਡਾਊਨ ਦੀ ਮੈਨੂੰ ਵੀ। ਦੇਖਦੀ ਪਈ ਆ ਮੇਰਾ ਵੀ ਫੈਨ ਹੋਣ ਲੱਗੀ ਮੈਂ ਵੀ। ਚਾਰਜਿੰਗ ਨਾਲ ਲਾਉਂਦੇ ਹਾਂ ਤਾਂ ਤੁਹਾਡੇ ਨਾਲ ਕਰੀ ਜਾਂਦੇ ਹਾਂ।
ਹਾਂ ਮੈਂ ਫੇਰ ਹੁਣ ਅੰਦਰ ਚਾਰਜ ਲਾਨ ਜਾਂਦੀ ਹਾਂ ਉਹ।
ਹਾਂ ਨੈਟਵਰਕ ਨਹੀਂ ਆਉਂਦਾ ਫੇਰ ਤੁਹਾਡਾ। ਠੀਕ ਆ ਮੈਂ ਤਾਂ ਹੀ ਕਹਿੰਦੀ ਹਾਂ। ਪਤਾ ਨਹੀਂ ਤੁਹਾਡੀ। ਆਵਾਜ਼ ਕਿਉਂ ਗੱਲ ਕਰਦੇ ਕਰਦੇ ਬੰਦ ਹੋ ਜਾਂਦੀ ਹੈ।
ਉਹ ਬਸ ਅੰਦਰ ਜਾਂਦੀ ਆ ਰੇਂਜ ਉੱਡ ਜਾਂਦੀ ਆ ਸਾਰੀ। ਹਾਂ ਤਾਂ ਹੀ ਮੈਂ ਬਾਹਰ ਹੀ ਖੜੀ ਸੀ। ਪਰ ਬਾਹਰ ਹੁਣ ਧੁੱਪ ਹੈ। ਗਰਮੀ ਲੱਗਦੀ ਪਈ ਹੈ।
ਹਾਂ ਗਰਮੀ ਤਾਂ ਫੇਰ ਹੈ ਨਾ ਬਹੁਤ ਜ਼ਿਆਦਾ ਜੇ ਸਰਦੀ ਹੋਵੇ। ਤੇ ਬੰਦਾ ਫੇਰ ਚਲੋ ਬਾਹਰ ਖਲੋ ਜਾਈਏ।
ਹਾਂਜੀ ਹਾਂ।
ਹਾਂ।
ਹੋਰ ਸਭ।
ਹਾਂਜੀ ਸਭ ਠੀਕ ਨੇ।
ਚਲੋ ਠੀਕ ਠਾਕ ਏ, ਚਲੋ ਮੈਨੂੰ ਕਿੱਟੀ ਤਾਂ ਦੱਸ
ਹਾਂ ਨਹੀਂ, ਜ਼ਰੂਰ ਦੱਸਾਂਗੀ ਕਿੱਟੀ ਦਾ ਤੁਹਾਨੂੰ। ਕਿੱਟੀ ਤੇ ਮੈਂ ਪਾਉਂਦੀ ਰਹਿੰਦੀ ਹੈਗੀ ਆ। ਤੁਹਾਡੀ ਮਤਲਬ ਕਿੱਟੀ ਮੈਂਬਰਾਂ? ਮੇਹਨਤ ਹੈਗੀ ਐਂ, ਕਿੱਟੀ ਕਰਦੇ ਹੋ ਜਾਂ ਵੈਸੇ ਹੀ ਹੈ।
ਅਹਿ ਕਈ ਵਾਰ ਕਰ ਵੀ ਲੈਂਨੇ ਆ ਨਹੀਂ ਤਾਂ ਹੁਣ ਸ਼ੁਰੂ ਕਰਨ ਲੱਗੇ ਆ ਦੇਖੀਏ ਵੈਸੇ ਹੀ ਕਰਦੇ ਹਾਂ ਕਿ। ਕਿੱਟੀ ਕਰਨਗੀਆਂ ਕਿੱਥੇ ਕਿਸੀ ਵਾਰੀ, ਵਾਰੀ।
ਹਾਂ ਉਹ ਨਾਲ ਇਹ ਹੁੰਦਾ ਨਾ ਜੇ ਕੋੋ ਕੁਛ ਬੜਾ ਸੁੱਖ ਹੈ ਇੱਥੇ ਹੱਥ ਦੇ ਹੱਥ ਟੇਬਲ ਕਿਟੀ ਪੈਸੇ ਇਕੱਠੇ ਹੋ ਜਾਂਦੇ ਨੇ ਤੇ ਦਿੱਤੇ ਜਾਂਦੇ ਨੇ
ਮੰਗਣ ਨੀ ਜਾਣਾ ਪੈਂਦਾ ਮੰਗਣ ਵਾਲੀ ਬੜੀ ਔਖੀ ਲੱਗਦੀ ਹੈ। ਹਾਂ ਚਲੋ ਠੀਕ ਹੈ ਅੱਛਾ ਜੀ।
ਕੋਈ ਨੀ ਠੀਕ ਹੈ। ਦੱਸਿਓ ਜਿਵੇਂ ਬਣਿਆ ਹੈ। ਠੀਕ ਓਕੇ ਜੀ। ਓਕੇ, ਓਕੇ।